ਹੈਲੋ ਹਾਂਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਜੀ ਹੋਰ ਠੀਕ ਹੋ
ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਕਾਫੀ ਟਾਈਮ ਹੋ ਕਾਫੀ ਟਾਈਮ ਹੋ ਗਿਆ ਗ ਫੋਨ ਕਰਨਾ ਸੀ ਮੈ ਟਾਈਮ ਹੀ ਨੀ ਮਿਲ ਤੁਹਾਨੂੰ ਪਤਾ ਕੰਮ ਕਾਰ ਹੈ
ਹਾਂਜੀ ਹਾਂਜੀ ਕੱਲ ਮੈਂ ਵੀ ਯਾਦ ਕਰਦੀ ਸੀ ਤੁਹਾਨੂੰ ਤੁਹਾਡੇ ਬਾਰੇ ਹੀ ਗੱਲ ਹੋ ਰਹੀ ਸੀ
ਤੁਹਾਨੂੰ, ਫੋਨ ਲਾਇਆ ਸੀ ਕੱਲ ਮੈਂ, ਤੁਹਾਡਾ ਨੰਬਰ ਨੀ ਸੀ, ਰੇਂਜ ਈ ਨੀਂ ਆ ਰਹੀ ਸੀ। ਅਸੀ, ਅੱਜ ਕੀਤਾ ਵੇ, ਤਾਂ, ਹੁਣ।
ਅਸ, ਅੱਛਾ-ਅੱਛਾ ਹਾਂ, ਉਹੀ ਕੱਲ ਵੈਸੇ ਨਾ, ਕਿੱਥੇ ਗਈ ਦੀ ਸੀ, ਮੈਂ ਤੇ, ਉੱਥੇ ਕੋਈ ਕਈਆਂ ਦੇ ਫੋਨ ਆਏ। ਮੈਨੂੰ ਤੇ, ਸਭ ਕਹਿ ਰਹੇ ਸੀ।
ਰੇਂਜ ਪ੍ਰੌਬਲਮ ਹੋਂਦੀ ਏ ਨਾ, ਕੀ ਵੇਰੀ ਐਸਾ ਹੁੰਦਾ, ਫੇਰ।
ਹਾਂਜੀ- ਹਾਂਜੀ।
ਮੈਂ ਕਹਿਣਾ ਸੀ, ਇਸ ਵਾਰ ਫਿਰ ਆਪਣਾ ਪੰਦਰਾਂ ਤਰੀਕ ਦੀ ਕਿੱਟੀ ਰੱਖੀ ਤੁਸੀਂ ਵੇਖੇ ਹੋਣਾ ਗਰੁੱਪ ਚ ਮੈਸੇਜ ਤੇ। ਜਾਣਾ ਤੁਸੀਂ ਫੇਰ, ਕਿੱਟੀ ਤੇ?
ਹਾਂਜੀ-ਹਾਂਜੀ ਕਿੱਟੀ ਤੇ ਜ਼ਰੂਰ ਦੇਖੋ, ਕਿੱਟੀ ਤੇ, ਮੈਂ ਮਿੱਸ ਕਾਰ ਨਹੀ ਸਕਦੀ।
ਹਾਂ, ਪਿਛਲੀ ਵਾਰ ਤੇ, ਪਤਾ ਨੀ ਕਿਹਦੀ ਨਿਕਲੀ ਸੀ, ਏਸ ਵਾਰ ਤੇ ਅ ਕੀਰਲੀ ਜੇ ਮੇਰੀ ਏ, ਸਮਝੋ। ਮੇਰੀ, ਆਹ ਨਿਕਲੀ ਨੀ ਹੁਣ ਤੱਕ। ਪੰਦਰਵੀਂ ਹਣ ਮੇਰੀ ਨਿਕਲਣੀ ਏ, ਫੇਰ ਮੈਂ ਤੁਹਾਨੂੰ ਏਹੀੳ ਪੁਛਣਾ ਸੀ। ਮਤਲਬ ਫਿਰ ਪਾਰਟੀ ਚ ਕੀ, ਕੀ ਦਵਾਂ? ਮਤਲਬ ਤੁਸੀਂ ਕੋਈ ਆਈਡੀਆ ਦਿਓ ਨਾ।
ਅੱਛਾ, ਅੱਛਾ।
ਨਾ, ਤੁ ਅਖੀਰਲੀ ਛੇੜੀ ਕਿਟੀ ਹੁੰਦੀ। ਨਾ ਉਹਦੇ ਵਿੱਚ ਤੇ ਐ ਵੀ ਸਿਸਟਮ ਹੁੰਦਾ ਕਿ, ਅਸੀਂ ਆਪਣੀ ਮਰਜ਼ੀ ਨਾਲ ਕੁੱਛ ਵੀ ਦੇ ਸਕਦੇ ਹਾਂ, ਪੰਦਰਾਂ, ਚੌਦਾਂ, ਕੀਤੀਆਂ ਥੱਕਿਆ ਹੁੰਦੈ ਨਾ, ਕਿ ਮੈਨੂ ਡਿਸਾਈਡ ਹੁੰਦਾ ਵੇ ਨਾ ਹੁਣ ਤੇ, ਜੋ ਮਰਜੀ ਖਵਾਓ ਕਿਉਂਕਿ, ਮੈਨੂੰ ਕੋਈ ਪਹਿਲੇ ਥੋ ਮਿਲੀ ਮੈਂ ਇਥ ਖੇਲੀ ਮਗਰ ਮੈਂ, ਪਾਰਟੀ ਨਾਲ ਵੀ ਤਾਂ ਵੀ ਚੱਲੇਗਾ ਬਟ, ਮੈਂ ਕਿਹਾ ਨਹੀਂ, ਦੇਖੋ ਮੈਂ ਸਭ ਦਿਖਾਤੀ ਹੋਈ ਪਾਰਟ
ਹਾਂਜੀ, ਨਹੀਂ, ਉਹ ਤੇ, ਗੱਲ ਸਹੀ ਹੈ ਦੇਖੋ। ਨਾਲੇ ਇੱਕ ਗੈਟ ਟੂਗੈਦਰ ਹੋ ਜਾਂਦਾ ਹੋਰ ਕੀ ਏ, ਦੇਖੋ ਸਭ ਮਿਲ ਜੁਲ ਕੇ ਬਹਿਣਗੇ, ਲਾਸਟ ਕਿੱਟੀ ਏ ਵੈਸੇ ਵੀ। ਇੰਜੋਏਮੈਂਟ ਹੋਜੇਗਾ‌
ਇਹਂ ਤੁਸੀਂ ਕਹਿੰਦੇ ਹੋ ਸਹੀ ਭਏ ਹੋ, ਤੁਸੀਂ ਇਹ ਵੀ ਤੇ ਸੋਚੋ ਨਾ। ਲਾਸਟ ਕੀਟੀ, ਕੋਈ ਮੈਨੂੰ ਗਿਫਟ ਥੋੜੀ ਮਿਲਣਾ ਜੇ। ਮੈਨੂੰ, ਕੁਛ ਨੀ ਮਿਲਣਾ ਲਾਸਟ ਕਿੱਟੀ ਤੇ। ਉਹ ਫੇਰ ੳਸ ਹਿਸਾਬ ਨਾਲ ਪਾਰਟੀ ਵੀ ਨੀ ਲੈਂਦੇ ਆ, ਬਟ ਮੈਂ ਕਿਹਾ ਨਹੀਂ ਯਾਰ ਬਈ ਸਭ ਖਾਧੀ ਹੋਈਏ ਤੇ, ਮੈਂ,
ਤੇ ਪੈਹੇ ਕੀ, ਆਪਣੇ ਆਪਣੇ ਪਾਂਦੇ ਨੇ ਕਿੱਟੀ ਚ, ਫੇਰ ਤੁਸੀਂ ਜਦੋਂ
ਹਜੀ ਮੈਂ ਹੀ ਖਰਚ ਕਰਾਂ ਗਾਂ, ਨਾ, ਦੇਖੋ, ਜਦੋਂ ਤੁਹਾਡੀ ਨਲ ਸੀ ਤੁਹਾਡੀ ਤੇ, ਕਿੱਟੀ ਚੋਂ ਹੀ ਇਹਨਾਂ ਨੇ ਕਾਟ ਲੇ ਸੀ ਪੈਸੇ। ਹਨਾ, ਬ, ਤੇ, ਉਹ ਤੈ ਹਰ ਵਾਰ ਐਵੇਂ ਕਰਦੇ ਨੇ ਪਰ ਜਿਹੜੀ ਜਿਦੀ ਕਿਿੱਟੀ ਨਿਕਲਦੀ ਹੈ ਨਾ ਉਹਦੀ ਉਹ ਪਟੀ ਦਵੇ ਨਾ ਜੀਵੇ ਉਹਦੀ ਮਰਜ਼ੀ ਪਰ ਮੈਂ ਦੇਖੋ ਮੈਂ ਚੱਲ ਮੈਂ ਐਵੇਂ ਨੀ ਕਰਨਾ ਪਾਰਟੀ ਤੇ ਮੈਂ ਦਾਂ ਦੇ
ਨਹੀਂ ਨਹੀਂ ਪਾਰਟੀ ਤੇ ਅਸੀਂ ਲਵਾ ਆਵਾਂਗੇ ਜਰੂਰ ਕਿਉਂ ਨੀ ਐਵੇਂ ਹੋ ਸਕਦੈ
ਹਾਂ ਤੁਸੀਂ ਨਾ ਨਹੀਂ ਜਾਣਾ ਤੇ ਉੱਥੇ ਗੇ ਜਿੱਥੇ ਆਪਣਾ ਪਹਿਲੇ ਗਏ ਸੀ ਲਾਸਟ ਟਾਈਮ ਮੈਨੂੰ ਇਹ ਦੱਸਦੇ ਕਿ ਹੈ ਫਿਰ ਆਪਣਾ
ਹਾਂ ਦੇਖ ਲਓ ਅਸੀਂ ਕਿੰਨੇ ਬੰਦੇ ਹੈਗੇ ਆਂ ਉਸ ਸਾਬ ਨਾਲ ਤੁਸੀਂ ਕੀ ਖਣਗੇ ਫਾਸਟ ਫੂਡ ਖਾਣਗੇ ਇੱਕ ਵਾਰ ਨਾ ਅਸੀਂ ਪੁੱਛ ਲਾਂਗੇ ਉਹਨਾਂ ਕੋਲੋਂ ਕੀ ਖਾਣਾ ਪਸੰਦ ਕਰਨਗੇ ਵੈਸੇ ਪਾਰਟੀ ਤੁਸੀਂ ਦੇਣੀ ਏ
ਬਚਾ ਬਚਾਣ ਅਲਾ ਮੈਂ ਕਿਹਾ ਬਚਾਣ ਅਲਾ ਕੰਮ ਕੋਈ ਨੀ ਕਰਨਾ ਜੇ ਮੈਂ ਆਪਣੇ ਆਪਾਂ ਦੋਨਾਂ ਤੇ ਗੱਲ ਕਰ ਲੈਨੇ ਆਂ ਆਪਾਂ ਡਿਸਕਸ ਕਰ ਲੈਨੇ ਕੀ ਕੀ ਖਾਣੈ ਮੇਰਾ ਮਨ ਏ ਚੀਜ਼ ਚਿੱਲੀ ਹੋ ਗਿਆ ਸਪ੍ਰਿੰਗ ਰੋਲ ਹੋਗੇ ਤੇ ਨਾਲ ਫੈਂਟਾ ਹੋਗੀ ਐ ਸਪ੍ਰਾਈਟ ਹੋਗੀ ਬਸ ਦੋ ਈ ਚੀਜ਼ਾਂ ਬਰੀਆਂ ਨੇ
ਕਿ ਐਵੇਂ ਈ ਫਾਸਟ ਫੂਡ ਮਤਲਬ ਸਪਰਿੰਗ ਰੋਲ ਵਗੈਰਾ ਕੁਛ ਮੰਗਾ ਲਾਂਗੇ ਪੀਜਾ ਤੁਸੀਂ ਰਹਿਣ ਦੇਣਾ
ਤੁਸੀ ਤਿੰਨ ਜਾਂ ਚਾਰ ਤੇ ਮੇਰਾ ਤਾਂ ਵੈਸੇ ਨ ਵੀ ਰੱਖਾਂ ਕੋਈ ਨੀ। ਬਟ ਮੈਂ ਫੇਰ ਵੀ ਦੋ ਆਈਟਮਸ 'ਤੇ ਹੋ ਈ ਜਾਂਦੀ ਹਾਂ। ਚੀਜ਼ ਚਿੱਲੀ
ਹਾਂ। ਬਸ।
ਸਪਰਿੰਗ ਰੋਲ ਨਈ ਤੇ ਨੂਡਲਸ ਰਖ ਲਾਂਗੇ।
ਹਾਂ ਨੂਡਸ ਵੀ ਰੱਖ ਲੈਣਾ ਉਹਦੀ ਕੁਆਂਟਿਟੀ ਨਾ ਜ਼ਿਆਦਾ ਆ ਜਾਂਦੀ ਏ। ਹੋਰ ਸਮਾਨ ਲਓਗੇ ਜਿਵੇਂ ਕੋਸਟਲੀ ਵੀ ਪਏਗਾ। ਫਿਰ ਕੁਆਂਟਟੀ ਵੀ ਘੱਟ ਹੋਏਗੀ। ਜਿਸ ਤਰ੍ਹਾਂ ਪੀਜ਼ਾ ਲਾ ਲਓ। ਤੁਸੀਂ ਕਹੋ ਪੀਜ਼ਾ ਪੀਜ਼ੇ ਦੀ ਕੁਆਂਟਟੀ ਦੇਖੋ। ਕਿੰਨੇ ਪੀਸ ਆਉਂਦੇ ਨੇ ਔਹਦੇ ਚ।
ਤੁਹਾਨੂੰ ਪਤਾ ਮ? ਉਥੇ ਵੈਡਨਸਡੇ ਨੂੰ ਫੇਦਾ ਏ ਨਾ, ਹੁਣ ਮੇਰੀ ਕੀਟੀ ਤੇ ਫਰਾਈਡੇ ਨੂੰ ਵੇਡਨਸਡੇ ਹੁੰਦਾ ਤੇ ਵਧੀਆ ਸ ਬਾਏ ਵਨ ਗੈਟ ਵਨ ਦਾ ਔਫ। ਪਰ ਨਿਕਲਦਾ ਉਦੇ ਤੇ ਮੈਂ ਤੇ ਆਪਣਾ ਪੀਜ਼ਾ ਈ ਖਵਾ ਦੇਣੇ ਸੀ। ਸਾਰਿਆਂ ਨੂੰ।
ਹਾਂਜੀ-ਹਾਂਜੀ ਨਹੀਂ ਤੁਸੀਂ ਵੇਖ ਲਓ ਅਪਣਾ। ਵੇਖਲਓ। ਕਿਉਂਕਿ ਤੁਹਾਨੂੰ ਕੋਈ ਫਾਇਦਾ ਤੇ ਹੁੰਦਾ ਨੀ।
ਪਡਿੰਗ ਜਿੜ ਕਿ ਪਿਓਰ ਨੂੰ ਵੀ ਦੇ ਲਈ ਸਾਡੇ ਰੇਲਤਿਵ ਨੇ ਉਹਨਾਂ ਵਾਸਤੇ ਵੀ ਮੈਨੂੰ ਹੁਣੇ ਧਿਆਨ ਆਇਆ ਮੇਰਾ ਦਿਲ ਉਹਨਾਂ ਨੂੰ ਪੀਜਦਾ ਹੀ ਨਾ ਖਵਾ ਦਾ
ਹਾਂ ਬਸ ਹਾਂ ਤੁਸੀਂ ਫ ਤੇ ਵੇਟ ਕਰ ਲਓ ਵੈਡ ਨਸਡੇ ਤੱਕਨ
ਮੈਂ ਨੀ ਨਾ ਖਾਣਦਾ ਪਰ ਮੈਨੂੰ ਕੀ ਮੈਨੂੰ ਉਹਨਾਂ ਨੁਕਵਾਉਣ ਨਾਲ
ਹਾਂ ਉੱਥੇ ਹੋਰ ਤੇ ਤਾਂ ਤੱਕ ਵੇਟ ਕਰਲਓ ਤੁਹਾਡੇ ਨਾਲ ਉਹਨਾਂ ਨੂੰ ਪਾਰਟੀ ਦੇ ਦੇਣਾ ਅਸੀਂ ਪੈ ਕਰ ਦਾ ਗੇ ਨਾ ਵੈਨਸਡੇ ਕਰ ਲਾਂਗੇ
ਮੈਂ ਇ ਸੋਚਦਾ ਵੈਡਨਸੇ ਹੀ ਬਣਾ ਲੈਂਦੇ ਹਾਂ ਤੇ ਉਦੋਂ ਹੀ ਮੈਂ ਆਪਣਾ ਉਹਨਾਂ ਨੂੰ ਪੀਜ਼ਾ ਵਗੈਰਾ ਦੀ ਹੋ ਜਾਏਗੀ ਪਾਾਰਟੀ ਤੇ ਜਿਹੜੀ ਆਪਣੀ ਕੀਟੀ ਤ ਤੇ ਫਿਰ ਆਪਣਾ ਸਪਿੰਗ ਰੋਲ ਨੂਡਲ ਹੋ ਗਏ ਜਾਂ ਫਿਰ ਨੂਡਲਸ ਤੇ ਚੀਜ਼ ਚਿੱਲੀ ਹੋ ਗਿਆਈ ਨਾਲ ਸਪਰਾਇਟ
ਸਪ੍ਰਾਈਟ ਤੁਸੀਂ ਨਾ ਉਂਜ ਪਹਿਲਾਂ ਦੂਸਰੀ ਛੋਟੀ ਛੋਟੀ ਬੋਟਲ ਸੀ ਮੰਗਾ ਲੈਣਾ
ਕਹਿ ਨੀ ਮੰਗ ਲਣਾ ਇਕੱਲੇ ਦੂਸਰੀ ਕੋਈ ਚਜ਼ ਦੂਸਰੀ ਚੀਜ਼ ਨਾ ਮੰਗਵਾਉਣਾ ਨਾ
ਹਾਂ ਹਾਂ ਬਿਲਕੁਲ ਤੁਸੀਂ ਤਾਂ ਹੀ ਤੁਹਾਨੂੰ ਫੋਨ ਲਾਇਆ ਮੈਂ
ਹਾਂ ਨਹੀਂ ਉਹ ਤੇ ਗੱਲ ਹੈਗੀ ਹੈ ਚਲੋ ਵੈਸੇ ਨਾ ਪਾਰਟੀਆਂ ਗੈਟ ਟੂਗੈਦਰ ਸਾਡੇ ਇੱਥੇ ਹੁੰਦੀਆਂ ਰਹਿੰਦੀਆਂ ਨੇ ਤੇ ਚਲੋ ਵਧੀਆ ਤੁਸੀਂ ਸਲਾਹ ਦਿੱਤੀ ਆਪਣਾ ਵੱ ਸਮਝਿਆ ਤੁਸੀਂ ਮੈਨੂੰ ਤੁਸੀਂ ਇਨਾ ਹੀ ਮਾਂ ਲਗਦੇ ਹੋ ਸਾਡਾ ਬਥੇਰਾ
ਹ ਹੋਰ ਗੁੜੀਆਂ ਠੀਕ ਹੈ ਤੁਹਾਡੀੇ
ੱਛਾ ਸੋਹਰੇ ਨੇ ਹਲੇੇ
ਤੇ ਤੁਹਾਡੇ
ਹਾਂ ਰਾਤੀ ਬਹੁਤ ਮਸਤੀ ਕਰਦੇ ਨੇ ਹਾਂਜੀ ਸਾਡੇ ਘਰ ਪਰੋਣੇ ਆਏ ਦੇ ਨਾ
ਤੁਹਾਡੇ ਅਲ ਬੜੇ ਪ੍ਰਾਹੁਣੇ ਆ ਬਨਾਏ ਜਾਏ ਲੱ
ਹਾਂ ਬਸ ਦੇਖੋ ਹਾਂਜੀ ਕੋਈ ਨੀ ਦੇਖੋ ਜਿੱਥੇ ਬੰਦੇ ਨੂੰ ਪਿਆਰ ਹੁੰਦਾ, ਉੱਥੇ ਹੀ ਆਉਂਦੇ ਨੇ ਸਾਰੇ
ਕੰਮ ਕੂੰਮ ਕਰਾਉਂਦੇ ਨੇ ਪ੍ਰਾਹੁਣੇ ਆ ਕੇ ਆਪ ਹੀ ਲਾਉਣ ਲੱ
ਅੱਛਾ ਹ ਹ ਹ ਹ ਦੇਖੋ ਪ੍ਰੋਹ ਨੇ ਥੋੜ੍ਹੀ ਕੰਮ ਕਰਾਉਣ, ਵੈਸੇ ਬੜਾ ਕੰਮ ਕਰਾ ਦਿੰਦੇ ਨਾਲ ਹੈਲਪ ਕਰਾ
ਚਾਰ ਦਿਨ ਰਹਿਣ ਆਉਣਗੇ, ਇੱਕ ਦਿਨ ਖਾਂ ਪੀ ਲੈਣਗੇ। ਜਿਹੜੇ ਮੈਂ ਕਿਹਾ ਚਾਰ ਦਿਨ ਰਹਿਣ ਆਉਣਗੇ ਇੱਕ ਦਿਨ ਖਾ ਪੀ ਲੈਣਗੇ ਤੇ ਬਾਕੀ ਤੇ ਫੇਰ ਕੰਮ ਨਾਲ ਕਰਾਉਣ ਨਾ
ਹਾਂ ਨਹੀਂ ਨਹੀਂ ਫੇਰ ਕੀ ਹੋ ਗਿਆ, ਦੇਖੋ ਅਗਲੇ ਆਉਂਦੇ ਆ ਛੁੱਟੀਆਂ ਵਿੱਚ ਸਾਨ ਆਉਂਦੇ ਨੇ ਅਗਰ ਥੋੜੇ ਦਿਨ ਹਸਤੇ ਆਏ, ਉਹ ਵੀ ਆਪਣੇ ਘਰੋਂ ਰੈਸਟ ਲੈ ਕੇ ਹੀ ਆਉਂਦੇ ਨੇ, ਕੰਮ ਕੁਮ ਕਰਕੇ ਆਉਂਦੇ ਚਲੋ ਅੱਗੇ ਜਾ ਕੇ ਸਾਨੂੰ ਥੋੜ੍ਹਾ ਜਿਹਾ ਆਰਾਮ ਮਿਲੇਗਾ। ਹੁਣ ਅਸੀਂ ਵੀ ਪ੍ਰਰਾਣੇ ਕੋਈ ਕੰਮ ਕਰਾਣਾ ਸ਼ੁਰੂ ਕਰਦਈਏ ਕੋਈ ਚੰਗਾ ਥੋੜ੍ਹਾ ਲੱਗਦਾ ਦੇਖੋ। ਹੁਣ, ਅਸੀਂ ਕਿੱਥੇ ਜਾਈਏ ਸਾਨੂੰ ਵੀ ਕੋਈ ਅੱਛੀ ਚੀਜ਼ ਟਰੀਟਮੈਂਟ ਮਿਲੇ ਤਾਂ ਹੀ ਸਾਨੂੰ ਵਧੀਆ ਲੱਗਦਾ ਨਾ
ਤੁਹਾਡੀ ਗੱਲ ਬਿਲ, ਚਲੋ ਫੇਰ ਲੱਗੇ ਰਹੋ ਮੈਨੂੰ ਕੀ
ਤੇ ਹੋਰ ਨਹੀਂ ਨਹੀਂ, ਸਾਨੂੰ ਤੇ ਬੜਾ ਬੜਾ ਵਧੀਆ ਲੱਗਦਾ ਸਾਨੂੰ ਤੇ
ਹੱਲ ਮੈਂ ਸੁਣਿਆ, ਤੁਸੀਂ ਉਹ ਬਣਾਈ ਸੀ, ਤੰਦੂਰੀ ਫੁਲਕੇ ਨਾਲ ਦਾਲ -ਮੱਖਣੀ ਬਣਾਈ ਸੀ। ਤੁਸੀਂ ਸੁਣਿਆ- ਮੈਂ ਤੁਸੀ ਬਣਾਈ ਸੀ ਮੈਂ ਸੁਣਿਆ।
ਤੁਸੀਂ ਵੀ ਬਣਾਈ ਸੀ। ਤੁਹਾਡੀ ਵਾਈਫ ਨੇ ਬਣਾਈ ਹੋਣੀਏ। ਕਹਿ ਰਿਹਾ। ਨਹੀਂ ਹਾਂਜੀ, ਬਣਾਈ ਸੀ। ਬੜੇ ਸਆਦ ਲੱਗੀ। ਬੜੇ ਖੁਸ਼ ਹੋਏ ਖਾਂਦੇ ਸਭ ਨੇ।
ਹਾਂ, ਨਾਲੇ ਦਾ ਮੈਨੂੰ ਉਹਨੇ ਦੱਸਿਆ ਸੀ, ਆਪਣਾ ਤੁਹਾਡਾ ਬੇਟਾ ਆਉਂਦਾ ਨਾ ਟਿਊਸ਼ਨ ਤੁਹਾਡੇ ਮਤਲਬ ਬ ਉਹ ਕਿਹ ਮੇਰੀ ਮੰਮਾ ਨੇ ਨਾ ਆਜ ਉਹ ਬਣਾਈ ਥੀ। ਆਹ ਕਿਆ ਕਹਿਤੇ ਹੈ, ਆਹ ਉਸ ਕੋ ਦਾਲ- ਮੱਖਣੀ ਔਰ ਤੰਦੂਰੀ ਫੁਲਕੇ, ਪਹਿਲੇ ਤਾਂ ਮੈਂ ਸੋਚਿਆ ਗਾਂ ਛੱਡਦਾ ਪਿਆ। ਫੇਰ ਮੈਂ ਕਿਹਾ -ਨਹੀਂ ਬਣਾਈ ਹੋਣੀ, ਕਿਉਂਕਿ ਪਿੱਛੇ ਚ ਜਦੋਂ ਅਸੀਂ ਆਏ ਸੀ ਤੁਹਾਡੇ ਕੋਲ ਤੰਦੂਰ ਸੀ ਤੁਸੀਂ ਸਾਨੂੰ ਆਲੂ ਵਾਲੇ ਫੁਲਕੇ
ਹਾਂਜੀ- ਹਾਂਜੀ, ਹਾਂਜੀ -ਹਾਂਜੀ ਆਲੂ ਵਾਲੇ ਫੁੱਲਕੇ ਖਾ ਕੇ ਗਏ ਤੁਸੀਂ
ਯਾਦ ਆ ਗਿਆ ਮੈਨੂੰ ਤਾਂ ਤਾ ਮੈਨੂੰ ਬੜੇ ਸਵਾਦ ਲੱਗੇ। ਤੁਹਾਨੂੰ ਵੀ ਪਤਾ।
ਤੇ ਹੋਰ ਤੁਸੀਂ ਆ ਨਾ ਕੋਈ ਨੀ, ਤੁਸੀਂ ਵੀ ਆ ਜਾਣਾ। ਰੌਣਕ ਲੱਗ ਜਾਏਗੀ। ਮੈਂ ਆਲੂ ਵਾਲੇ ਫੁਲਕੇ ਬਣਾ ਲਾਂਗੀ, ਹੋਰ ਕੀ ਹੈ ਤੰਦੂਰੀ।
ਅੱਜ ਕੀ ਬਣਾਉਣਾ ਜੀ, ਦੁਪਹਿਰੇ ਫੇਰ।
ਅੱਜ ਹਾਲੇ ਕੁਛ ਸਮਝ ਨੀ ਆ ਰਹੀ, ਅੱਜ ਨਾ ਵੈਸੇ ਵੀ ਕਿਤਰ ਆਇਆ ਦਾ ਸੀਗਾ। ਇਨਵੀਟੇਸ਼ਨ ਆਇਆ ਦਾ ਸੀ ਉਧਰ ਜਾਣਾ ਸੀਗਾ। ਹਾਂਜੀ -ਹਾਂਜੀ ਦੁਪਹਿਰ ਦੀ ਰੋਟੀ ਦਾ ਹੀ ਸੀਗਾ। ਹਾਂਜੀ, ਦੇਖੋ।
ਕਦੋਂ ਜਾਣਾ ਜੇ ਫਿਰ
ਹੂੰ।
ਕ ਜਾਣਾ ਸੀ। ਮੈਂ ਕਿਉਂ
ਅਸੀਂ ਕਦੋਂ ਜਾਣਾ ਹੈ? ਅਸੀਂ ਸਾਇਦ ਦੁਪਹਿਰੇ ਜਾਵਾਂਗੇ। ਫੋਨ ਤੁਸੀ ਆਏ ਨੇ ਉਹਨਾਂ ਦੇ, ਹਾਂਜੀ। ਤੇ ਦੁਪਹਿਰੇ ਜਾਵਾ ਤਾਵੀ ਨੇੜੇ ਹੀ ਆ। ਕੋਈ ਦੂਰ ਨੀ ਹੈਗਾ, ਨਾਲ ਭਾਬੀ ਹੈਗੇ ਨੇ ਹਾਂ, ਦੇਖ ਲੈਂਦੇ ਨੇ ਘਰ ਪਿੱਛੋਂ ਹਨਾਂ।
ਤੁਸੀਂ ਆਪਣਾ ਪਹਿਲੇ ਸਾਡੇ ਵੱਲ ਆਉਗੇ, ਸਿੱਧਾ ਕਿੱਟੀ ਤੇ ਹੀ ਮਿਲੋਗੇ ਮੈਨੂੰ
ਨਹੀਂ- ਨਹੀਂ, ਪਹਿਲੇ ਮੈਂ ਤੁਹਾਨੂੰ ਮਿਲਾਂਗੀ।
ਹੂੰ। ਕੰਮ ਕਰਨੇ ਆ। ਇਕੱਠੇ ਚੱਲਾਂਗੇ ਨਾ।
ਹਾਂਜੀ। ਤੇ ਹੋਰ ਮੈਂ ਪਹਿਲਾ ਤੁਹਾਨੂੰ ਮਿਲਾਂਗੀ ਫੇਰ ਡਿਸਾਈਡ ਕਰਾਂਗੀ। ਦੇਖ ਲੈਣ ਨਾ ਬਜਟ ਕਿੰਨਾ ਬਣਦਾ ਉਹਦਾ। ਤੁਸੀਂ ਨਾ ਆਪਣੇ ਹਿਸਾਬ ਨਾਲ ਹੀ ਕਰਨਾ ਦੇਖੋ ਤੁਹਾਨੂੰ ਕੋਈ ਫਾਇਦਾ ਤੇ ਹੈ ਨੀ।
ਮੈਂ ਤਾਂ ਹੀ ਤੁਹਾਨੂੰ ਫ਼ੋਨ ਲਾਇਆ ਉਹੀ ਦੇਖ
ਹਾਂਜੀ-ਹਾਂਜੀ ਤੇ ਹੋਰ ਵੇਖੋ ਸਭ ਨੇ ਵੈਸੇ ਇਵੇਂ ਚ ਹੀ ਖ਼ੁਸ਼ ਹੋ ਜਾਣਾ। ਉਹਨਾਂ ਨੂੰ ਪਤਾ ਗੈਟ ਟੂਗੈਦਰ ਹੋ ਗਈ ਏ। ਆਪਣਾ ਚਲੋ ਬਾਈ ਇੰਜੋਏਮੈਂਟ ਹੋਜੇਗਾ, ਗੱਲਾਂ ਬਾਤਾਂ ਹੋ ਜਾਣਗੀਆਂ ਇੱਧਰ।
ਹਾਂਜੀ-ਹਾਂਜੀ ਬਿਲਕੁਲ, ਬਿਲਕੁਲ ਸਹੀ ਕਿਹਾ। ਮੈਨੂੰ ਹੈ ਹੀ ਸੀ ਥੋੜਾ ਜਿਹਾ, ਮੈਂ ਕਿਹਾ ਚਲੋ ਪਾਠ ਠੀਕ ਏ ਵੇਖੋ ਮੈਂ ਕਿਹਾ ਚੱਲ ਸਭ ਹੀ ਖਾਦੀ ਹੋਈ ਏ, ਪਰ ਮੈਂ ਕਿਹਾ ਚੱਲ ਹਲਕਾ ਫੁਲਕਾ ਮੈਂ ਵੀ ਤੁਹਾਡੇ ਤੋਂ ਦੋ ਆਈਟਮ ਮੈਂ ਵੀ ਖਵਾ ਦਿੰਦਾ ਵਾ। ਬਾਕੀ ਕੀ ਪਤਾ ਕੀ ਆਪਣੇ ਕੋਲੋਂ ਲੈਣ ਕਈ ਮੇਰੇ ਐਸੇ ਫਰੈਂਡਸ ਨੇ ਉੱਥੇ ਜਿੰਨਾ ਨਾਲ ਬੜੀ ਅੱਛਾ
ਹਾਂ, ਉਹ ਤੇ ਦੇਖੋ ਆਪਣੀ-ਆਪਣੀ ਸਭ ਦੀ ਹੈਗੀ ਨਾ ਕਿ ਕੋਈ ਕੁਛ ਕੀ ਲਿਆਏਗਾ। ਅਸੀਂ ਹੁਣ ਇਹ ਤੇ ਨੀ ਕਿਵੇਂ ਸੋਚ ਸਕਦੇ ਕਿ ਅਸੀਂ ਪਹਿਲੇ ਆਸ ਕਰਕੇ ਰੱਖੀਏ ਸਾਡੇ
ਬਿਲਕੁਲ ਮੈਂ ਅਸੈਪਟ ਨਹੀਂ ਕਰਦਾ ਬਿਲਕੁਲ ਵੀ ਮੈ ਆਸ ਨੀ ਰੱਖੀ ਦੀ। ਕਦੇ ਵੀ ਨੀ ਰੱਖੀ ਮੈਨੂੰ ਆਸ ਨਹੀ ਹੁੰਦੀ ਕਿਉਂਕਿ ਮੈਂ ਡਪ ਇੰਡੀਪੈਂਡਟ ਹ ਮੈਂ ਡਿਪੈਂਡ ਨੀ ਰਹਿੰਦਾ ਕਿਸੇ ਦੇ ਉੱਤੇ ਹਾਂ। ਹਾਂ-ਹਾਂ ਉਹ ਤੁਹਾਨੂੰ ਪਤਾ ਹੀ ਹੈ ਕੰਮ ਬਸ ਚੱਲਦਾ ਹੀ ਪਿਆ ਰੱਬ ਦੀ ਕਿਰਪਾ ਨਾਲ। ਹਾਂ ਹੋਰ ਹਾਂਜੀ-ਹਾਂਜੀ ਅੱਜ ਨਾ ਅਸੀਂ ਉਹ ਬਣਾ ਸਿੰਦੀ ਖੜੀ ਤੁਸੀਂ ਆਸ਼ ਨਾ ਦੁਪਹਿਰੇ।
ਵਾ ਜੀ ਵਾਹ। ਸਿੰਦੀ ਕੜੀ ਬਣਾ ਰਹੇ ਹੋ ਤੁਸੀਂ ਅੱਜ।
ਹਾਂ ਮਿਸਿਜ ਨੇ ਬਣਾ ਲਈ ਏ, ਹਾਂ ਮਿਸਿਜ ਨਹੀਂ ਬਣਾ ਪਿੱਛੇ ਜੀ ਸਾਡੇ ਹੈਗੇ ਪੰਜਾਬ ਤੋਂ ਭੈਣ ਜੀ। ਉਹਨਾਂ ਨੇ ਰੈਸਪੀ ਸ਼ੇਅਰ ਕੀਤੀ ਸੀ ਤੇ ਅੱਜ ਕਹਿੰਦੀ ਮੈਂ ਬਣਾਣੀ ਏ ਮੈਨੂੰ ਕਹਿੰਦੀ ਸੀ ਉਹਨਾਂ ਨੂੰ ਬੁਲਾ ਲੋ ਮਤਲਬ ਤੁਹਾਨੂੰ ਕਹਿੰਦੀ ਸੀ। ਤੇ ਮੈਂ ਕਿਹਾ ਚੱਲ ਤ ਤੁਹਾਡਾ ਫੋਨ ਲਾਇਆ ਤੁਹਾਨੂੰ ਤਾਂ ਹੀ ਲਾਇਆ ਫੋਨ ਮੈਂ ਪਹਿਲੇ ਦੱਸਿਆ ਨੀ, ਪਰ ਤੁਸੀਂ ਕਹਿੰਦੇ ਤੁਸੀਂ ਲੰਚ ਤੇ ਜਾਣਾ ਵੇ ਇੱਕ ਕੰਮ ਕਰਨੇ ਆ ਤੁਸੀਂ ਨਾ ਲੰਚ ਤੇ ਵੇਖਲਓ ਜਾਣਾ ਠੀਕ ਐ ਨਹੀਂ ਤੁਸੀਂ ਪਹਿਲੇ ਸਾਡੇ ਵੱਲ ਆ ਜਾਓ ਅਸੀਂ ਥੋੜਾ ਹੁਣ ਧਾਰਤੀ ਘੜੀ ਘੰਟੇ ਡੇਢ ਤੱਕ ਬਣ ਬਨ ਜੇਗੀ। ਤੁਸੀਂ ਹੁਣੇ ਮਤਲਬ ਆਪਣਾ ਥੋੜਾ ਖਾ ਲਓ।
ਹਾਂ ਮੈਂ ਤੁਹਾਡੇ ਉੱਧਰੋ ਹੀ ਖਾ ਲਾਂਗੀ ਨਾ ਫ਼ਿਰ ਮੈਂ ਉੱਧਰ ਜਾਵਾਂਗੇ ਤਾਂ ਕਿ ਉਹਨਾ ਨੂੰ ਵੀ ਨਾ ਹੋਵੇ ਕਿ ਆਏ ਨੀ ਅਸੀਂ
ਤੇ ਜਿਹੜੇ ਤੁਹਾਡੇ ਪ੍ਰਾਹੁਣੇ ਆ ਬੇਸ਼ੱਕ ਤੁਸੀਂ ਉਹਨਾ ਨੂੰ ਵੀ ਲਿਆਓ ਕੋਈ ਜਾ
ਹਾਂ ਨਹੀਂ ਉਹ ਤੇ ਸਾਡੇ ਘਰ ਭਾਬੀ ਹੈਗੇ ਨੇ ਉਹ ਵੇਖ ਲੈਂਦੇ ਨੇ ਪ੍ਰੋਹਣਿਆ ਨੂੰ ਨਾ
ਅੱਛਾ ਅੱਛਾ ਤੁਹਾਡੀ ਭਾਬੀ ਅੱਛਾ ਅੱਛਾ
ਹਾਂਜੀ ਹਾਂਜੀ ਬਸ ਵਧੀਆ ਠੀਕ ਨੇ ਤੇ ਤੁਹਾਡੇ ਬਜ਼ੁਰੂਗ ਠੀਕ ਨੇ
ਬਜ਼ੁਰਗ ਜਿੰਨੇ ਹੁਣ ਨਾ ਚਿਚੜ ਹੋ ਜਾਂਦੇ ਕਹਿਣਾ ਨੀ ਕਹਿਣਾ ਨੀ ਮੈਂ ਕਿਹਾ ਬਜ਼ੁਰਗ ਉਮਰ ਦੇ ਹਿਸਾਬ ਨਾਲ ਥੋੜੇ ਚਿਚੜੇ ਹੋ ਜਾਂਦੇ ਨੇ
ਹਾਂ ਦੇਖੋ ਉਮਰ ਉਮਰ ਜੋ ਵਧਦੀ ਹੈ ਬੰਦਾ ਚਿੜਚਿੜਾ ਸੁਭਾਅ ਹੋ ਜਾਂਦਾ
ਚਲੋ ਕੋਈ ਸਤਿ ਸ੍ਰੀ ਅਕਾਲ ਤੁਸੀਂ ਆ ਜਾਣਾ
ਹਾਂਜੀ ਹਾਂਜੀ ਠੀਕ ਹੈ ਜੀ ਚੰਗਾ ਜੀ